ਹੈਲੋ।
ਹਾਂਜੀ, ਸ਼ਾਸਰੀ ਕਾਲ ਜੀ।
ਸਤਿ ਸ੍ਰੀ ਅਕਾਲ, ਜੀ ਹੋਰ ਕੀ ਹਾਲ ਨੇ।
ਹਾਂਜੀ - ਹਾਂਜੀ ਤੁਸੀ ਸੁਣਾਓ ਠੀਕ ਓ?
ਹਾਂਜੀ, ਮੈ ਵਧੀਆ, ਤੁਸੀਂ ਸੁਣਾਓ।
ਬਸ ਵਧੀਆ ਜੀ, ਅੱਜ ਕਿਵੇਂ ਯਾਦ ਆ ਗਈ ਜੀ।
ਬਸ ਅਸੀ ਤੇ ਯਾਦ ਕਰਦੇ ਰਹਿਨੇ ਆ।
ਹੋਰ ਚੰਗੀ ਗੱਲ ਹੈ, ਚੰਗੀ ਗੱਲ, ਹੋਰ ਸੁਣਾਓ ਘਰ ਪਰਿਵਾਰ ਸਭ ਠੀਕ ਨੇ
ਹਾਂਜੀ, ਸਭ ਵਧੀਆ ਨੇ, ਤੁਸੀਂ ਸੁਣਾਓ। ਹਾਂਜੀ -ਹਾਂਜੀ, ਉਹ ਵੀ ਵਧੀਆ ਨੇ।
ਹੋ-ਹੋ ਕੀ ਕਰਦੇ ਹੋ ਭਾਜੀ
ਹੋਰ ਕੀ ਕਰਦੇ ਪਏ ਸੀ?
ਅ' ਕੁ ਬੈਠੇ ਸੀਗੇ
ਅੱਛਾ ਹੋਰ- ਅੱਛਾ ਹੋਰ। ਰੋਟੀ ਖਾ ਲਈ।
ਹਾਂਜੀ, ਰੋਟੀ ਖਾ ਲਈ ਜੀ
ਕੀ ਖਾਧਾ?
ਬਸ, ਘਰੇ ਮਨਚੂਰੀਅਨ ਬਣਾਇਆ ਸੀਗਾ ਉਹੀ ਖਾਧਾ ਸੀ ਮਨਚੂਰੀਅਨ
ਅੱਛਾ ਮਨਚੂਰੀਅਨ
ਹਾਂਜੀ-ਹਾਂਜੀ ਬੱਚੇ ਸਿਰ ਖਾ ਰਹੇ ਸੀ ਮੰਮਾ ਦਾ ਆਪਣੀ, ਤੇ ਹਾਂਜੀ- ਹਾਂਜੀ ਵਾਈਫ ਨੇ ਬਣਾਏ ਸੀ ਮਨਚੂਰੀਅਨ ਬੱਚਿਆ ਦੀ ਡਿਮਾਂਡ ਤੁਹਾਨੂੰ ਪਤਾ ਈ ਐ, ਅਜ - ਕੱਲ।
ਹਾਂ ਉਹ ਤਾਂ ਹੈ ਹੀ ਹੈ, ਬੱਚਿਆਂ ਨੂੰ ਅੱਜ- ਕੱਲ ਇਹੀ ਸਭ ਚੀਜ਼ਾਂ ਪਸੰਦ ਆਉਂਦੀਆਂ ਨੇ
ਤਾਂ ਸਹੀ ਗੱਲ ਹੈ।
ਹਾਂਜੀ, ਤੇ' ਹਾਂ ਹਾਂਜੀ
ਕਿਤੇ ਘੁੰਮਣ ਨੀ ਗਏ ਤੁਸੀਂ, ਗਰਮੀਆਂ ਆ, ਛੁੱਟੀਆਂ ਬੱਚਿਆਂ ਦੀ
ਕਹਿੰਦੀ ਵੀ ਸੀ, ਮੈਂ ਤਾਂ ਹੀ ਫੋਨ ਕੀਤਾ, ਮੈਂ ਕਿਹਾ ਭਾਜੀ ਨੂੰ ਕਹਾਂਗੀ ਕਿ ਕਿਧਰੇ ਘੁੰਮਣ ਦਾ ਮਨਾ ਲਓ। ਅਸੀਂ ਵੀ ਚਲੇ ਜਾਵਾਂਗੇ, ਪਿਛਲੀ ਵਾਰ ਗਏ ਸੀ ਤੇ' ਮਜ਼ਾ ਆਇਆ ਸੀ ਕਾਫ਼ੀ
ਹਾਂਜੀ-ਹਾਂਜੀ ਬਹੁਤ, ਹਾਂਜੀ-ਹਾਂਜੀ-ਹਾਂਜੀ ਇਕੱਠੇ ਫੈਮਲੀ ਇਕੱਠੀ ਹਨਾ, ਮਜ਼ਾ ਆਉਂਦਾ ਜਾਣ ਹਨਾ, ਇਸ ਵਾਰ ਚੱਲਦੇ ਹੇਮਕਟ ਸਾਹਿਬ। ਚੱਲਦੇ ਹਾਂ, ਦਰਸ਼ਨ ਵੇਲੇ ਵੀ ਹੋ ਜਾਣਗੇ ਤੇ' ਇੱਥੇ ਮੌਸਮ ਠੰਡਾ ਉੱਥੇ
ਹਾਂ ਮੈਂ ਵੀ ਇਹੀ ਸੋਚਦੀ ਵੀ ਅਸੀਂ, ਹੇਮਕੁੰਟ ਸਾਹਿਬ ਹੀ ਚੱਲੇ ਹਾਂ, ਅਸੀਂ। ਅ ਪਹਿਲਾ ਗਏ ਸੀ, ਹੁਣ ਤੇ ਕਾਫੀ ਟਾਈਮ ਹੋ ਗਿਆ। ਗਿਆ, ਦਸ -ਬਾਰਾਂ ਸਾਲ ਹੋ ਗਏ।
ਹਾਂਜੀ, ਮੈਂ ਹੀ ਪਹਿਲੇ ਮੈਨੂੰ ਵੀ ਗਏ ਸੀ ਵੀ ਮੈਂ ਹੋ ਗਏ ਆਪਣਾ ਪੰਦਰਾਂ ਸਾਲ ਹੋ ਗਏ ਮੈਨੂੰ ਗਏ ਨੂੰ ਉਹ ਇਸ ਵਾਰ ਹੋਰ ਸੋਚ ਰਹੇ ਹਾਂ, ਹਾਂਜੀ -ਹਾਂਜੀ। ਕਾਫ਼ੀ ਟਾਈਮ ਹੋ ਗਿਆ ਮੰਨਨਾ ਗਏ ਨੂੰ, ਹੁਣ ਤੇ' ਆਖਦੇ ਮੈਨੂੰ, ਪਹਿਲਾ ਨਾਨੀ ਘਰ ਜਾਣਾ, ਮੈਂ ਕਿਹਾ ਗਰਮੀ ਬੜੀ ਹੈ ਫੇਰ ਜਾਵਾਂਗਾ, ਫੇਰ ਆਵਾਂਗਾ ਲੈਣ ਤੁਹਾਨੂੰ ਮੈਂ ਕਿਹਾ, ਇੱਕ ਵਾਰ ਗੱਲ, ਬੱਚੇ ਕਰ ਨਾਨੀ ਘਰ ਜਾਣ ਵਾਸਤੇ
ਹਾ ਨਾਨੀ- ਘਰ ਇਹ ਤੇ ਬਿਲਕੁਲ ਬੱਚੇ ਮੇਰੇ ਤੇ ਬਿਲਕੁਲ ਮਨਾ ਕਰਦੇ ਪਏ ਨੇ ਨਾਨੀ ਘਰ ਨਹੀ ਜਾਣਾ।
ਬੱਚੇ-ਬੱਚੇ ਸਿਆਣੇ ਦੇ ਨਾ ਤੁਹਾਡੇ ਮੇਰੇ ਬੱਚੇ ਸਹੀ ਕਹਿੰਦੇ ਨੇ ਨਾਨੀ ਘਰ। ਜਾਣਾ, ਮੈਂ ਕਿਹਾ ਨਾਨੀ ਘਰ ਜਾਣਾ ਨੀ ਕਿਤੇੇ ਘੁੰਮਣ।
ਹਾਂ ਨਹੀਂ ਤੇ ਮੇਰੇ ਬੱਚੇ ਤੇ ਬਿਲਕੁਲ ਮਨਾ ਕਰਦੇ ਪਏ ਨੇ, ਨਾਨੀ ਘਰ ਨੀ ਜਾਣਾ। ਕਿਸੀ ਠੰਡੀ ਜਗ੍ਹਾ ਤੇ ਜਾਣਾ ਹੈ।
ਬੱਚੇ। ਦੀ ਬਾਣੀ ਹੁੰਦੀ ਨਾ, ਹਾਂਜੀ -ਹਾਂਜੀ -ਹਾਂਜੀ।
ਹਾਂਜੀ
ਹਾਂਜੀ, ਮੈਂ ਜਾਣਾ ਸੀਗਾ ਆਪਣੇ ਸ਼ਿਮਲੇ ਜਾਣੇ ਦੀ ਸਲਾਹ ਬਣੀ ਸੀਗੀ, ਉਹ ਫਰੈਂਡਸ ਦੇ ਨਾਲ ਹਾਂਜੀ ਹਾਂਜੀ -ਹਾਂਜੀ, ਯਾਰ ਦੋਸਤੀ ਨਾਲ, ਫੈਮਿਲੀ ਨਾਲ ਸੀਗੀ ਵਾਈਫ ਸਾਰੇ ਉਹਨਾਂ ਦੇ ਕਿਸੇ ਨਾਲ, ਇੱਕ ਫਰੈਂਡ ਵੇਲੇ ਪਹਿਲੇ ਹੋਇਆ ਸੀ ਆਪਣੀ ਵਾਈਫ ਨਾਲ ਤੇ' ਦੋ ਤਿੰਨ ਜੇ ਫਿਰ ਕੈਂਸਲ ਕਰਤਾ ਜਾ ਜਾਣਾ, ਫੇਰ ਆਪਾਂ ਵੀ ਸਾਡਾ ਵੀ ਰਹਿ ਕੇ ਜਾਣ ਦਾ ਰਹਿ ਗਿਆ ਫਿਰ ਮੇਰੀ ਕੁੜੀ ਰੋਣ ਲੱਗ ਗਈ ਸੀ, ਬਈ ਪਾਪਾ ਤੁਸੀਂ ਲੈ ਕੇ ਨੀ ਗਏ, ਕਿਤੇ ਮੈਨੂੰ ਨਾਨੀ ਘਰ ਜਾਣਾ ਮੈਂ ਨਾ ਮੈਂ ਕਿੱਥੇ ਨੀ ਜਾਣਾ ਸ਼ਿਮਲੇ ਮੈਂ ਨੀ ਜਾਣਾ ਮੈਂ ਨਾਨੀ ਘਰ ਜਾਣਾ, ਹੁਣ ਤੁਹਾਡੇ ਕੋਲ ਆ ਗਈ ਮੈਂ ਕਲ ਤੁਹਾਡੇ ਨਾਲ ਸਲਾਹ ਬਣਾ ਲੈਂਦੇ ਹਾਂ ਹੇਮਕੁੰਟ ਸਾਹਿਬ ਜਾਣ ਦੀ, ਹਾਂਜੀ- ਹਾਂਜੀ
ਤੇ' ਹਾਂ ਬੱਚੇ ਵੀ ਹੋ ਜਾਣਗੇ ਖੁਸ਼ ਹੋ ਜਾਣਗੇ ਨਾਲੇ
ਹਾਂਜੀ - ਹਾਂਜੀ।
ਤੁਸੀਂ ਸ਼ਿਮਲੇ ਜਾਣ ਦਾ ਬੰਦਾ ਵੈ ਤੁਹਾਡਾ
ਨਹੀਂ-ਨਹੀਂ ਸ਼ਿਮਲੇ ਤੇ ਨੀ ਜਾਣਾ ਤਾਡੇ ਸਲਾਹ ਬਣਾ ਰਹੇ ਤੁਸੀਂ ਹੇਮਕੁੰਟ ਸਾਬ ਚੱਲਦੇ ਆ
ਹਾਂ, ਤੇ ਫੇਰ ਕਿਵੇ - ਕਿਵੇ ਬ-
ਜ ਨਾਲ ਟੈਕਸੀ ਕਰ ਦਾਂਗੇ ਹੈਲੋ। ਹੈਲੋ ਹੈਲੋ, ਹਾਂਜੀ।
ਹਾਂ ਪੰਜ, ਛੇ ਦਿਨ ਤੇ ਲੱਗ ਹੀ ਜਾਣਗੇ
ਹਾਂਜੀ -ਹਾਂਜੀ, ਹਫ਼ਤਾ ਲੱਗ ਜੇ ਗਾ ਜਾਂਦੇ- ਜਾਂਦੇ ਨਾ।
ਹਾ ਹਫ਼ਤਾ ਤੇ ਲੱਗ ਹੀ ਜਾਣਾ ਏ, ਤੇ ਪਹਿਲੇ ਸਭ- ਤੋ ਪਹਿਲੇ ਕਿੱਥੇ ਰੁਕਾਗੇ ਆਪਾ?
ਮ ਬ ਪਹਿਲੇ ਆਪਣਾ ਜਲਦੀ ਨਿਕਲਾਂਗੇ ਤੇ ਤੜਕੇ ਕੇ ਸ੍ਰੀਨਗਰ ਰੁਕਾਂਗੇ ਰਾਤ ਦਾ ਤੇ ਸਟੇ ਹੈਗਾ ਗੁਰਦੁਆਰਾ ਹੈਗਾ ਉੱਥੇ- ਉੱਥੇ ਰੁਕ ਜਾਵਾਂਗੇ। ਹਾਂਜੀ ਫੇਰ ਉਸ ਤੋ ਬਾਅਦ, ਆਪਣਾ ਸਿੱਧਾ ਗੋਬਿੰਦ ਘਾਟ।
ਹਾਂ ਫੇਰ ਉੱਥੇ ਰੁਕ ਲਵਾਂਗੇ।
ਰੁਕਣਾ ਪਏਗਾ ਸਾਨੂੰ ਇੱਕ ਰਾਤ ਦੀ ਸਟੇ ਕਰਨੀ ਪੈੈਂਣੀ, ਉੱਥੇ ਗੋਬਿੰਦ ਘਾਟ ਦੀ।
ਹਾਂਜੀ-ਹਾਂਜੀ
ਉਸ ਤੋਂ ਬਾਅਦ ਫਿਰਦ ਅਗਲੇ ਦਿਨਾਂ। ਗੋਬਿੰਦ ਧਾਮ ਜਾਵਾਗੇ ਉਸ ਤੋ ਬਾਅਦ, ਚੜਾਈ ਕਰਾਗੇ ਤੇਰਾਂ ਕਿਲੋਮੀਟਰ ਦੀ।
ਹਾਂ।
ਹੈਲੋ, ਪਿਛਲੀ ਵਾਰੀ ਗਏ ਸੀ ਆਪਣਾ ਪੰਦਰਾਂ ਸਾਲ। ਪੱਲੇ ਗਏ ਸੀ ਮੈਂ ਤੇ' ਚੜ੍ਹਾਈ ਵੇਖ ਕੇ ਅਖਾਂ ਖੁੱਲੀਆਂ ਰਹਿ ਗਈਆ ਮੈਂ ਤੇ ਉੱਪਰ ਦੇਖ
ਹਾ ਮੈ ਵੀ ਬੜਾ ਉਹ- ਔਖੀ ਚੜਾਈ ਕੀਤੀ ਸੀ। ਮੈਂ ਆਪ ਬੜੀ ਔਖੀ ਚੜਾਈ ਕੀਤੀ ਸੀ। ਮੈਂ ਮੈਂ ਤੇ ਲਾਸਟ ਵਿਚ ਘੋੜਾ ਕਰ ਲਿਆ ਸੀ ਮੈਂ ਤੇ
ਮੈਂ ਤੁਸੀਂ ਲਾਸਟ ਕੀਤਾ ਮੈਂ ਸ਼ੋਹ ਖੋੜ ਕਰ ਲਿਆ ਸੀ ਜ ਮੇਰੀ ਚੜਾਈ ਦੇਖੀ। ਉਹ ਫਿਰ ਨੀਚੇ ਉਹ ਫਿਰ ਨੀਚੇ ਉਹ ਸਟਾਰਟਿੰਗ ਅ। ਸਟਾਰਟਿੰਗ ਦੇ ਕੌੜੇ ਖੜੇ ਹੁੰਦੇ ਨੇ ਨੀਚੇ, ਹਾ ਫੇ ਮੇਰਾ ਉਦੇ- ਚੜ ਗਿਆ ਮੈਂ ਕਿਹਾ।
ਕੀਤਾ ਸੀ ਮੈਂ ਕਾਫ਼ੀ ਉੱਪਰ ਜਾ ਕੇ ਕੀਤਾ ਸੀ ਥੋੜਾ ਨੇੜੇ ਹੀ ਸੀ ਥੋੜ੍ਹਾ ਜਿ ਆ ਹੀ ਰਹਿ ਗਿਆ ਸੀ ਰਾ ਮੈਂ ਉੱਥੇ ਜਾ ਕੇ ਕੀਤਾ ਸੀ।
ਹਾਂਜੀ - ਹਾਂਜੀ। ਮਤਲਬ ਵਧੀਆ ਉਹ ਤੇ ਹੈ ਹੀ ਹੈ ਜਿੰਰ। ਪਤਾ ਜੇ ਕਰੇ ਅੱਜ ਕੱਲ੍ਹ ਖੁਰਾਕਾਂ ਤਾਂ ਹੈ ਨੀ ਇੰਨੀ ਵਧੀਆ ਹੋਣੇ ਤੋਂ ਹੋਣੇ ਇਕ ਮਾਤਾ ਮਾਤਾ ਗਈ ਸੀ ਅੱਸੀ- ਅੱਸੀ ਸਾਲ ਦੀ ਮਾਤਾ ਗਈ ਸੀ ਹੇਮਕੁੰਟ ਸਾਬ।
ਹਾਂਜੀ
ਹਾਂਜੀ ਪਤਾ ਜਾਹੀ ਮੈ ਕਿਹਾ ਵਾਹਿਗੁਰੂ ਮੈ ਕਿਹਾ ਪਹਿਲੀ ਖੁਰਾਕਾਂ ਖਾਦੀਆਂ ਨੇ
ਹਾਂ ਦੇਖਲਓ ਆ ਸਾਡੇ ਵਰਗੇ ਜਾ ਪਾਣ ਮੈਂ ਮੈਨੂੰ ਤੇ ਲੱਗਦਾ ਪਿਆ ਮੇ ਤਾਂ ਹੁਣ ਨੀ, ਉਹ ਪਾਣੀ ਚੜ੍ਹਾਈ
ਹਾਂਜੀ- ਹਾਂਜੀ ਬਿਲਕੁਲ ਸਹੀ ਗੱਲ ਹੈ। ਮੁਸ਼ਕਿਲ ਲੱਗਦਾ ਪੇਆ।
ਹਾਂ ਬੱਚੇ ਫੇਰ ਵੀ ਚੜਾਈ ਕਰ ਲੈਣਗੇ ਬ
ਹਾਂਜੀ- ਹਾਂਜੀ- ਹਾਂਜੀ ਬੱਚੇ ਨੂੰ ਹੋ ਜਾਦਾ ਬੱਚੇ ਹਾਂਜੀ- ਹਾਂਜੀ ਬੱਚੇ ਹੋ ਜਾਦੇ ਨੇ ਸਾਡੇ ਵਰਗੇ ਤੁਹਾਡੇ ਵਰਗੇ ਰਹਿ ਜਾਣਗੇ
ਬਿਲਕੁਲ ਹੀ ਰਹਿ ਜਾਣਗੇ। ਹਾਂ ਖਾਣ ਪੀਣ ਕਿਉਂਕਿ ਅੱਜ ਕੱਲ੍ਹ ਹੈ ਹੀ ਨਹੀਂ ਮੈਂ ਵੀ ਬਹੁਤ ਖਾਂਦੀ ਹਾਂ ਫਾਸਟ ਫੂਡ, ਜੰਕ ਫੂਡ ਮੇਰਾ ਵੀ
ਇਕ ਨ ਘੱਟ ਖਾਇਆ ਕਰੋ ਫਾਸਟ ਫੂਡ ਮੈਂ ਅਸੀ ਕਦੀ- ਕਦੀ- ਕਦੀ- ਕਦੀ- ਹ ਤੇ ਡੇਲੀ ਬਿਲਕੁਲ ਨਹੀਂ ਈ
ਮੇਰਾ ਤੇ ਡੇਲੀ ਹੋ ਜਾਂਦਾ ਹੈ ਵਧੀਆ ਲੱਗਦਾ ਹੈ ਸ਼ਾਮ ਦੇ ਟਾਈਮ ਕਰੇਵਿੰਗ ਹੁੰਦੀ। ਸ਼ਾਮ ਦੇ ਟਾਈਮ ਮਨ ਕਰਦਾ ਕਿ ਖਾਈਏ ਬਾਹਰ ਦਾ।
ਉਹੀ ਤੇ ਉਹੀ ਤੇ ਕੰਮ ਖ਼ਰਾਬ ਕਰਿਆ ਜਾ ਰਿਹਾ।
ਹਾਂਜੀ, ਉਹ ਤੇ ਪਤਾ ਈ ਏ। ਪਤਾ ਸਭ ਕੁੱਛ ਹੈ, ਬਸ ਉਹੀ ਹੈ, ਮਨ ਮਾਰਨ ਨੂੰ ਮਨ ਨੀ ਕਰਦਾ
ਹ ਵੀ ਕੁ ਸਾਈ ਗੱਲ ਪਰ ਹੋਰ ਕੁਛ ਖਾਈਏ ਵੀ ਕੀ ਪਹਿਲੇ ਬਨਾਂ ਸਭ ਕੁਛ ਸਸਤਾ ਮਿਲਦਾ ਸੀਗਾ। ਠੀਕ ਐ ਪੈਲੇ ਜੋ ਅ ਅਸੀਂ ਸਕੂਲ ਟੈਮ ਪੜਦੇ ਸੀ। ਤਾਂ ਹੀ ਆਪਣਾ ਹਰੇ ਚੀਜ਼ ਸਮਾਨ ਵਧੀਆ ਮਿਲਦਾ ਰਿ ਹੁਣ ਕਿੱਥੇ ਮਿਲਦਾ ਰਿਹਾ।
ਹੁਣ ਹੋਰ ਵੀ ਵਧੀਆ। ਚੀਜ਼ਾਂ ਆ ਗਈਆਂ। ਮੈਂ ਤੇ ਬਜ਼ਾਰ ਨਿਕਲਦੀ ਆਂ ਤਰਾਂ-ਤਰਾਂ ਦੀ ਨਵੀਂ-ਨਵੀਂ ਚੀਜ਼ਾਂ ਦੇਖ
ਹਾਂ, ਸਹੀ ਸਹੀ ਗੱਲ ਬਿਲਕੁਲ ਸਹੀ ਗੱਲ ਹੈ। ਅਰੇ ਕਾਰਟ ਬੜੀ ਲੱਗਣ ਲੱਗਈ ਅੱਜ ਕੱਲ ਫਾਟ ਫੂਡ ਦੀਆਂ ਬੜੀਆਂ ਕਾਰਾਟਾਂ ਲੱਗਣਗੀਆਂ ਜ ਸਾਡੇ ਸ਼ਹਿਰ ਨਾਲ ਮੈਂ ਕੈਣਾ ਇੱਕ ਲੈਨ ਗਿਰੇ ਬਿਨਾਂ, ਸਿੱਦੀ ਸੜਕ ਐ, ਓ ਸੜਕ ਦੇ ਘੱਟੋ- ਘੱਟ ਪੰਦਰਾਂ- ਵੀਹ ਕਾਰਟ ਲੱਗੇ ਹੋ ਨੇ ਫਾਸਟ ਫੂਡ ਦੇ
ਹਾਂ ਇਹੀ ਤੇ ਬਾਹਰ ਨਿਕਲੋ ਫੇਰ ਮਨ ਕਰਦਾ ਇਹ ਵੀ ਖਾ ਲੋੋ ਇਹ ਵੀ ਖਾ ਲੋੋ ਇਹ ਵੀ ਖ ਲੋ
ਦਾਮਨ ਮਾਰਿਆ ਕਰੇਗੀ ਬੰਦਾ
ਉਹੀ ਮੇਰਾ ਤਾਂ ਬਿਲਕੁਲ ਮਨ ਨੀ ਕਰਦਾ ਮਨ ਮਾਰਨ ਨੂੰ ਹਾਂ ਮੈਂ ਭੈਣ ਜੀ ਨੂੰ ਵੀ ਕਰਾਂਗੀ ਫੋਨ ਕੀ ਬਣਾਓ ਸਲਾਹ ਉਨਾਂ ਨਾਲ ਵੀ ਹੋਈ ਸੀ ਗੱਲ ਵੈਸੇ। ਉਹ ਕੈਂਦੇ ਸੀ ਕਿ ਭਾਜੀ ਨਾਲ ਗੱਲ ਕਰੋ। ਤੇ ਮੈਂ ਕਿਹਾ ਚਲੋ ਭਾਜੀ ਨੂੰ ਹੀ ਫੋਨ ਕਰਨੀ ਆ ਪਹਿਲਾਂ ਹਾਂ, ਮੈਂ ਵੀ ਇਹੀ ਸੋਚ ਅਸੀ ਕਾਫੀ ਟਾਈਮ ਹੋ ਗਿਆ ਨਾ ਅਸੀ ਕਿਥੇ ਘੁੰਮਣ ਵੀ ਨ ਗਏ ਲਾਸਟ ਟਾਈਮ ਉਥੇ ਹੀ ਗਏ ਸੀ। ਪਿਛਲੀ, ਹਾਂ, ਕਾਫੀ ਟਾਈਮ ਪੰਜ- ਛੇ ਸਾਲ ਹੋ ਗਏ ਉਹਨੂੰ ਵੀ ਹਾਂ
ਫ ਬੱਚੇ ਬੁੱਚੇ ਰਣਾਏ ਫਿਰ ਬੱਚਿਆਂ ਦਾ ਸਭ ਦੇਖਦਾ ਬੰਦਾ, ਸਕੂਲ ਬੱਚਿਆਂ ਦਾ।
ਹਾਂ ਫੇਰ ਅਸੀਂ ਜਾ ਵੀ ਨੀ ਸਕਦੇ ਨਾ, ਹਾਂ ਫੇਰ ਅਸੀਂ ਬਾਅਦ ਚ ਜਾ ਵੀ ਨੀ ਸਕਦੇ, ਹੁਣ ਬੱਚਿਆਂ ਦੀ ਛੁੱ ਛੁੱਟੀਆਂ ਹੈਗੀਆਂ, ਟਿਊਸ਼ਨ ਵੀ ਹਜੇ ਔਫ ਚੱਲਦੇ ਪਏ ਨੇ। ਤੇ ਮੈਂ ਨੂੰ ਲੱਗਿਆ ਇਹੀ ਸਹੀ ਟਾਈਮ ਐ ਜਾਣ ਦਾ।
ਹਾਂਜੀ-ਹਾਂਜੀ, ਕੋਈ ਨੀ ਬਣਾ ਲੋ ਸਲਾਹ ਚੱਲਾਂਗੇ, ਬਲਾ ਛੁੱਟੀਆਂ ਤੇ ਹੈਗੀਆਂ ਨੇ ਬੱਚਿਆਂ ਦੀ। ਪਿਛਲੀ ਵਾਰੀ, ਪਿਛਲੀ ਵਾਰੀ ਇੰਨੀ ਗਰਮੀ ਨਹੀਂ ਸੀ, ਹੁਣ ਕੁਛ ਜ਼ਿਆਦਾ ਗਰਮੀ ਹੈ ਇਸ ਵਾਰੀ
ਹਾਂ, ਇਸ ਵਾਰੀ ਜ਼ਾਦਾ ਈ ਟੈਂਪਰੇਚ ਰੇਚਰ ਵੀ ਬਹੁਤ ਜਿਆਦਾ ਏ ਹੁਣ ਹਨਾ। ਹਰ ਸਾਲ ਨਾ ਵੱਦਦੀ ਜਾਂਦੀ ਪਈ ਐ ਹਾਂ, ਏਸੀ ਦੇ ਬਿਨਾਂ ਤੇ ਬੈ ਉਠਿਆ ਈ ਨਈ ਜਾਂਦਾ।
ਬਿਲਕੁਲ ਸਹੀ ਗੱਲ ਏ, ਏਸੀ-ਏਸੀ ਏਸੀ ਥੱਲੇ ਕਿੰਨਾ ਰਹਿ ਲਏਗਾ, ਇਹੀ ਚੱਕਰ ਨਾ, ਬਾਹਰ ਤੇ ਨਿਕਲਣਾ, ਨਿਕਲਣਾ ਦੇਖੋ
ਹਾਂ ਫੇਰ, ਤੁਸੀਂ ਲੋਕਾਂ ਨੇ ਤੇ ਸਾਰਾ ਦਿਨ ਬਾਹਰ ਫਰੀ ਰਹਿਣਾ, ਅਸੀ ਤੇ ਫੇਰ ਥੋੜਾ ਹੋ ਜਾਂਦਾ ਐ ਕਿ ਚਲੋ ਰਸੋਈ ਚੋਂ ਬਾਹਰ ਨਿਕਲੋ, ਕਮਰੇ ਚ ਬਹਿ ਜੋ ਏਸੀ ਚ, ਤੁਸੀਂ ਲੋਗਾਂ ਨੇ ਤਾਂ ਬਾਹਰ ਹੀ ਰਹਿਣਾ ਏ।
ਹਾਂਜੀ-ਹਾਂਜੀ, ਫੈਕਟਰੀ ਜਾਣਾ ਫੈਕਟਰੀ ਦੀ ਤਰਫੋਂ ਬਾਜ਼ਾਰ ਘੁੰਮਦੇ ਰਹਿਣਾ। ਬਹੁਤ ਗਰਮੀ ਬੜੀ ਏ ਬਹੁਤ। ਹਾਂਜੀ, ਹੋਰ ਸੁਣਾਓ ਭਾਜੀ ਕੀ ਕਰਦੇ ਅੱਜ-ਕੱਲ।
ਬਸ ਕੰਮ ਕਾਰ ਈਚੀ ਨੇ।
ਅੱਛਾ- ਅੱਛਾ, ਚਲੋ ਵਧੀਆ ਕੰਮ ਕਾਰ, ਕੰਮ ਕਾਰ ਹੀ ਹੋਣਾ ਚਾਹੀਦਾ ਕੰਮ-ਕਾਰ ਆ ਸਰ ਬੋਤ ਅੱਛਾ ਚੱਲਦਾ ਏ। ਕੰਮ ਕਰਨਾ ਸਬ ਕੁਛ ਐ, ਹਾਂਜੀ। ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ, ਕੋਨੀ-ਕੋਨੀ ਜ਼ਰੂਰ ਜੀ ਜ਼ਰੂਰ। ਮਨਾ ਕਰ ਜਾਣਾ, ਮੈਂ ਪੁੱਛਣਾ, ਤੁਹਾਡੀ ਭਾਬੀ ਨੂੰ ਪੁੱਛ ਲ ਜਾ ਕੇ ਨਾ ਸਵੇਰੇ ਚੱਲ ਰਏ ਆਂ, ਹਾਂਜੀ-ਹਾਂਜੀ ਕੱਠੇ ਚੱਲਦੇ ਆਂ, ਹਾਂਜੀ-ਹਾਂਜੀ ਸ ਚੰਗਾ ਜੀ। ਹਾਂਜੀ-ਹਾਂਜੀ ਚੰਗਾ ਜੀ, ਸਸ ਰੀ ਸਸ ਰੀ ਕਾਲ ਜੀ।